ਹੈਲੋ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ?
ਬਸ ਵਧੀਆ ਤੁਸੀਂ ਦੱਸੋ?
ਅਸੀਂ ਵੀ ਠੀਕ ਹਾਂ, ਤੁਸੀਂ ਸੁਣਾਓ ਘਰ ਸਭ ਠੀਕ?
ਹਾਂਜੀ- ਹਾਂਜੀ ਸਭ ਠੀਕ।
ਸਭ ਠੀਕ ਹੀ ਹੋਣਾ ਚਾਹੀਦਾ ਹੈ। ਹੋਰ ਸੁਣਾਓ ਕੀ ਕਰ ਰਹੇ ਸੀ।
ਬਸ ਫਰੀ ਬੈਠੇ ਹੋਏ ਸੀਂ, ਖਾਣਾ-ਵਾਣਾ ਖਾ ਕੇ। ਹੁਣ ਸੋਚ ਰਹੇ ਆ ਦੁਪਹਿਰੇ ਕੀ ਬਣਾਈਏ।
ਠੀਕ ਹੈ ਠੀਕ ਹੈ ਐਹੀ ਬਹੁਤ ਪੰਗਾ ਤੇ ਸਮਝ ਹੀ ਨੀ ਆਉਂਦਾ ਖਾਣਾ ਕੀ ਹੈ, ਤੇ ਬਣਾਉਣਾ ਕੀ ਏ।
ਹਾਂਜੀ- ਹਾਂਜੀ।
ਸਭ ਤੋਂ ਵੱਡਾ ਪੰਗਾ ਹੀ ਆਹੀ ਹੈ ਬਣਾਉਂਦੇ ਆ ਟਾਈਮ ਨੀ ਲੱਗਦਾ। ਪਰ ਸੋਚਦਿਆਂ ਟਾਈਮ ਲੱਗਦਾ ਬਣਾਉਣਾ ਕੀ ਹੈ।
ਹਾਂਜੀ- ਹਾਂਜੀ ਤੁਸੀਂ ਕਰ ਲਈ ਤਿਆਰੀ ਆਪਣੀ ਦੁਪਹਿਰ ਦੀ
ਬਸ ਅਸੀਂ ਤੇ ਇੱਕੋ ਟਾਈਮ ਖਾਂਦੇ ਹਾਂ ਨਾਸ਼ਤਾ ਉਦੇ ਦੁਪਹਿਰ ਦੀ ਰੋਟੀ ਨਾ ਇੱਕੋ ਟਾਈਮ ਕਰ ਲੈਂਦੇ ਆ।
ਅੱਛਾ- ਅੱਛਾ।
ਹਾਂਜੀ ਸਾਡਾ ਆਪਣਾ ਹੋਰ ਨੋਨ ਵੈਜ ਦਾ ਕੰਮ ਹੈ ਨਾ। ਤੇ ਉਹਦੇ ਕਰਕੇ ਫੇਰ ਰਾਤੀ ਲੇਟ ਹੋ ਜਾਈਦਾ। ਫੇਰ ਸਵੇਰੇ ਉੱਠੀ ਤਾਂ ਲੇਟ ਹੈ। ਇਸ ਕਰਕੇ ਫੇਰ ਅਸੀਂ ਨਾਸ਼ਤਾ ਔਰ ਦੁਪਹਿਰ ਦੀ ਰੋਟੀ ਨਾ ਇੱਕੋ ਵਾਰੀ ਕਰ ਲੈਂਦੇ ਆ।
ਅੱਛਾ ਜੀ।
ਹਾਂਜੀ- ਹਾਂਜੀ।
ਹਾਔ।
ਹੋਰ।
ਹੋਰ ਬਸ ਵਧੀਆ।
ਵਧੀਆ ਈ ਚਾਹੀਦਾ।
ਹੂੰ
ਬਸ ਮੈਂ ਵੀ ਔਹ ਕਿਸੇ ਦੀ ਪੇਮੈਂਟ ਪਾਨੀ ਸੀ। ਪੇਮੈਂਟ ਪਾ ਰਹੀ ਸੀ। ਤੇ ਮੈਨੂੰ ਯਾਦ ਆ ਗਿਆ, ਮੈਂ ਕਿਹਾ ਚੱਲ ਫੋਨ ਕਰ ਲੈੈਂਨੀਆਂ। ਹਾਲ ਚਾਲ ਪੁੱਛ ਲੈਨੀ ਆਂ।
ਅੱਛਾ, ਅੱਛਾ।
ਹੂੰ ਅੱਜ ਕਲ੍ਹ ਤੇ ਬੋੱਤ ਫੈਦਾ ਹੋ ਗਿਆ। ਔਨਲਾਈਨ ਨਾ ਪੇਮੈਂਟ ਚਲੀ ਜਾਂਦੀ ਐ। ਔਹ ਸਭ ਤੋਂ ਵਧੀਆ ਕੰਮ ਹੋ ਗਿਐ।
ਹੋਰ ਕੀ ਘਰ ਬੈਠੇ ਸਾਰੇ ਕੰਮ ਹੋ ਜਾਂਦੇ ਆ।
ਹੋਰ ਬੰਦੇ ਨੂੰ ਕਿਤੇ ਜਾਨ ਦੀ ਲੋੜ ਨੀ ਗਰਮੀ 'ਚ
ਹੂੰ ਘਰ ਬੈਠੇ ਕੋਈ ਵੀ ਸਮਾਨ ਮੰਗਾਲੋ।
ਹੋਰ ਸਭ ਤੋਂ ਵਧੀਆ ਕੰਮ ਹੋ ਗਿਆ ਐ ਤੇ ਰਾਤੀ ਪਰਬਾਤੀ ਅਗਰ ਕਿਸੇ ਨੂੰ ਐਮਰਜੈਂਸੀ ਲੋੜ ਪੈ ਗਈ ਐ। ਤੇ ਉਨੂੰ ਅਸੀਂ ਪੇਮੈਂਟ ਕਰ ਤੇ ਸਕਦੇ ਆ ਨਾ।
ਹਾਂਜੀ, ਹਾਂਜੀ।
ਕਿਤੇ ਜਾਨ ਦੀ ਲੋੜ ਈ ਨੀ।
ਹੈ।
ਹੋਰ ਸੁਨਾਔ।
ਹੋਰ ਵਧੀਆ ਬਸ
ਸਭ ਵਧੀਆ ਰੋਟੀ ਪਾਨੀ ਬਨਾ ਲਈ।
ਨਹੀਂ ਬਸ ਹੁਨ ਦੁਪਹਿਰ ਦੀ ਤਿਆਰੀ ਕਰਨੀ ਐ ਤੇ ਨਾਸ਼ਤਾ ਕਰਕੇ ਵਿਹਲੇ ਹੋਏ ਸੀ।
ਠੀਕ ਐ, ਕੀ ਬਨਾਰਹੇ ਹੋ ਅੱਜ ਦੁਪਹਿਰੇ
ਸੋਚ ਰਹੀਆਂ ਕਿ ਕੱਲ ਵੀ ਦਾਲ ਖਾਧੀ ਸੀ, ਰਾਜਮਾਂ ਵਗੈਰਾ ਤੇ ਮੈਂ ਸੋਚ ਰਹੀ ਹਾਂ ਕਿ ਹੁਨ ਕੋਈ ਸਬਜ਼ੀ ਵਗੈਰਾ ਵੇਖਾ ਰੋਜ਼ ਰੋਜ਼ ਵੀ ਨਾ ਦਾਲਾਂ ਨੀ ਖਾਧੀ ਜਾਂਦੀਆਂ।
ਨਾ ਜੀ ਨਾ ਬਿਲਕੁੱਲ ਨੀ ਰੋਜ਼ ਰੋਜ਼ ਦਾਲਾਂ ਖਾਈਆਂ ਨੀ ਜਾਦੀਆਂ ਨਾ।
ਔਹੀ ਸੋਚ ਰਹੀ ਸੀ, ਕਿ ਹੁਨ ਮੈਂ ਕੀ ਬਨਾਵਾਂ। ਤੇ ਨਾਲੇ ਸਬਜ਼ੀ ਵਾਲੇ ਡੀਕ ਘਰਦੇ ਵੀ ਸਬਜ਼ੀ ਵਾਲਾ ਹੀ ਕੋਈ ਨੀ ਆਇਆ ਅੱਜ ਉੰਝ ਗਲੀ 'ਚ ਗਿਆਰਾਂ ਵਜੇ ਦੇ ਕੋਲ ਆ ਜੈਂਦਾ। ਅੱਜ ਆਇਆ ਹੀ ਨਹੀਂ ਐ।
ਅੱਜ ਕੱਲ੍ਹ ਤਾਂ ਕਿਸੇ ਦੀ ਵੇਟ ਕਰਨ ਦੀ ਜ਼ਰੂਰਤ ਨੀ ਪੈਂਦੀ। ਤੁਸੀਂ ਬਲਿੰਕਟ ਤੋਂ ਕਦੀ ਵੀ ਮਂਗਾ ਸਕਦੇ ਔ।
ਪਰ ਵੈਜੀਟੇਬਲਸ ਤਾਂ ਪਤਾ ਨਹੀਂ ਮਿਲਦੀਆਂ ਨੀ ਮਿਲਦੀਆਂ।
ਨਹੀਂਔਥੋਂ ਸਭ ਕੁਛ ਮਿਲ ਜੈਂਦਾ ਜੋ ਮਰਜ਼ੀ ਤੁਸੀਂ ਮੰਗਵਾਔ।
ਅੱਛਾ।
ਐਹੀ ਤੇ
ਮੈਂ ਮੈਂ ਇੱਕ ਵਾਰੀ ਬਿੰਲੀਕੇਟ ਤੋਂ ਮਤਲਬ ਚੀਨੀ ਵਗੈਰਾ ਮੰਗਾਈ ਸੀ।
ਹਂਜੀ।
ਆ ਦਸ ਮਿੰਟ ਜ ਆ ਜੈਂਦੈ। ਜਿੱਦਾਂ ਫੇਸ ਵਾਸ਼ ਮੰਗਾਨਾ, ਇਹ ਚੀਜ਼ਾਂ ਮੰਗਾਨੀ ਸਬਜ਼ੀ ਵਗੈਰਾ ਤੇ, ਮੈਂ ਕਦੀ
ਹ
ਵੇਖੀ ਨੀ ਹੈਗੀ।
ਨਹੀਂ ਅਸੀਂ ਤੇ ਬਲਿੰਕਟ ਵਗੈਰਾ ਤੋਂ ਔਨਲਾਈਨ ਈ ਮੰਗਾਣੇ ਆ। ਅਸੀਂ ਤਾਂ ਕਦੀ ਬਜ਼ਾਰੋਂ ਲਈ ਨੀ ਸਬਜ਼ੀ ਵਗੈਰਾ
ਅੱਛਾ।
ਦਸ ਮਿੰਟ ਲੱਗਦੇ ਆ ਪੂਰੇ ਤੁਹਾਡੀ ਸਬਜ਼ੀ ਵਗੈਰਾ ਘਰ ਆ ਜਾਂਦੀ ਆ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਹੀ ਨੀ ਐ।
ਉਹ ਤੇ ਹੈ ਪਰ ਵੇਖਣਾ ਵੀ ਪੈਂਦਾ ਨਾ ਕ ਕਹਿ ਟੈਮ ਪੱਕੀਆਂ- ਪੁੱਕੀਆਂ ਸਬਜ਼ੀਆਂ ਪਾ ਕੇ ਦੇ ਜਾਦੇ, ਕੋਈ ਫਾਇਦਾ ਵੀ ਨੀ ਹੁੰਦਾ ਓਹਨਾਂ ਦਾ
ਹਾਂ ਉਹ ਤੇ ਪਤਾ ਨੀ ਪਰ, ਅਸੀਂ ਤੇ ਜਿੰਨੀ ਵਾਰੀ ਵੀ ਮੰਗਾਈ ਐ ਠੀਕ ਹੀ ਆਈ ਐ ਸਾਡੀ ਤੇ ਅਸੀਂ ਤੇ ਔਨਲਾਈਨ ਈ ਮੰਗਾਨੇ ਆ।
ਜਾਣ ਦੀ ਲੋੜ ਨੀ ਪੈਂਦੀ ਗਲੀ ਚ ਹੀ ਆ ਜਾਂਦਾ ਨਾ ਬੰਦਾ, ਅਸੀਂ ਉੱਥੋਂ ਹੀ ਲੈ ਲਣੇ ਬਾਹਰ ਕਦੀ ਲੈ ਜਾਂਦੇ ਨੀ ਅਸੀਂ ਕੋਈ ਚੀਜ਼ ਸਭ ਮਤਲਬ ਸਾਡੀ ਸਾਡਾ ਘਰ ਈ ਐਸ ਜਗਾ ਤੇ ਐ ਕਿ ਸਾਰੀਆਂ ਫੈਸਿਲਿਟੀਆਂ ਸਾਨੂੰ ਮਿਲਦੀਆਂ ਨੇ
ਅੱਛਾ-ਅੱਛਾ ਨਈ ਅਸੀਂ ਤੇ ਅੱਜ ਕੱਲ ਤੇ ਵੈਸੇ ਵੈਸੇ ਵੀ ਏਨੀ ਟੈਕਨੀਿਕ ਅੱਗੇ ਵੱਧ ਗੀ ਹੋਈ ਐ, ਬਹੁਤ ਸਾਰੇ ਓਪਸ਼ਨ ਆ ਗੇ ਹੋਏ ਆ, ਕਿਸੇ ਨੂੰ ਪੇਮੈਂਟ ਕਰਨੀ ਹੋਏ ਤੇ ਉਹ ਵੀ ਇੱਕ ਮਿੰਟ ਦੇ ਅੰਦਰ- ਅੰਦਰ ਪੇਮੈਂਟ ਹੋ ਜਾਂਦੀ ਐ, ਚਾਹੇ ਰਾਤ ਹੋਏ ਚਾਹੇ ਸਵੇਰ ਕੁਛ ਮੰਗਾਣਾ ਹੋਏ ਤੇ ਓਵੀ ਤੁਹਾਨੂੰ ਦਸ ਮਿੰਟ ਚ ਈ ਮਿਲ ਜਾਂਦਾ ਐ।
ਦਸ ਮਿੰਟ ਚ ਮਿਲ ਜਾਂਦੇ, ਹਾਂ।
ਬਹੁਤ ਜ਼ਿਆਦਾ ਫਾਇਦਾ ਹੋ ਗਿਆ ਟੈਕਨਿਕਸ ਦਾ ਤੇ
ਹੂੰ।
ਹੋਰ ਸੁਣਾਓ?
ਹੋਰ ਬਸ ਵਧੀਆ।
ਬਣ ਗੀ ਦਾਲ਼ ਰੋਟੀ ਬਣਾ ਲੀ?
ਨਈ- ਨਈ ਮੈਂ ਤੁਹਾਨੂੰ ਕਹਿ ਤੇ ਰਹੀ ਆ ਕਿ ਮੈਂ ਸਬਜ਼ੀ
ਹਾਂਜੀ- ਹਾਂਜੀ -ਹਾਂਜੀ ਸੱਚ ਕੀ ਬਣਾਓਗੇ ਫੇਰ ਕੀ ਸੋਚਿਆ ਬਣਾਣ ਦਾ
ਮੈਂ ਸੋਚ ਰਹੀ ਸੀ ਜਾਂ ਭਿੰਡੀਆਂ ਜਾਂ ਅਰਬੀ ਚ ਦੋਨਾਂ ਕੋਈ ਇੱਕ ਚੀਜ਼ ਬਣਾਵਾਂਗੀ।
ਹਾਂ ਅਰਬੀ ਠੀਕ ਰਹਿੰਦੀ, ਅਰਬੀ ਨਾ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆ।
ਹੂੰ ਨਿੰਬੂ ਵਗ਼ੈਰਾ ਪਾ ਕੇ ਦੋ ਨਾ, ਬੱਚੇ ਬੜੇ ਖੁਸ਼ ਹੋ ਖਾਂਦੇ ਨੇ।
ਹਾਂ ਮੇਰੀ ਵੀ ਗੁਡੀਆ ਨਾ ਅਰਬੀ ਖਾਂਦੀ ਖੁਸ਼ ਹੋ ਕੇ। ਮੈਂ ਕੱਲ ਬਣਾਈ ਹੋਈ ਸੀ ਅਰਬੀ।
ਉਈਓ ਸੋਚ ਰਹੀ ਆ, ਮੈਂ ਕਿਆ ਅਰਬੀ ਵਗੈਰਾ ਬਣਾਵਾਂ। ਖਾ ਲੈਣਗੇ ਜਾਂ ਭਿੰਡੀਆਂ ਬਣਾਵਾਂ ਕੁੱਛ ਤੇ ਬਣਾਣਾ ਪੈਣਾ ਈ ਏ।
ਕਿੱਦਾਂ ਬਣਾਉਂਦੇ ਤੁਹੀਂ ਅਰਬੀ ਫਰਾਈ ਕਰਕੇ ਜਾਂ ਫਿਰ ਉਬਾਲ ਕੇ
ਨਹੀਂ ਮੈਂ ਉਬਾਲ ਦੇਣੀ, ਮੈਂ ਤੇ ਦੋ ਤਰ੍ਹਾਂ ਬਣਾਣੀ ਆ ਸਬ ਅਹ ਅਰਬੀ ਨੂੰ ਇੱਕ ਤੇ ਪਹਿਲੇ ਮੈਨੂੰ ਬਿਲਕੁਲ ਈ ਸਬੂਤੀ ਵਾਲੀ ਨੂੰ ਪਹਿਲੇ ਛੀਲ ਲੈਣਾ ਵਾ ਨਮਕ ਲਗਾ ਕੇ ਪੰਦਰਾਂ ਵੀਹ ਮਿੰਟ ਬਸ ਰੱਖ ਦੇਣਾ ਐ, ਤੇ ਉਸ ਤੋਂ ਬਾਅਦ ਫੇਰ ਮੈਂ ਉਹਨੂੰ ਤਲਣਾ ਐ
ਠੀਕ ਐ‌।
ਤਲਕੇ ਤੇ ਫਿਰ ਮੈਂ ਉਹਨੂੰ ਮਸ ਮਤਲਬ ਕਿ ਅਹ ਚਾਰ ਢੱਕ ਲਾਣੇ ਨੇ ਪੂਰੀ ਅਰਬੀ ਜਿਹੜੀ ਹੁੰਦੀ ਨੂੰ ਪੀਸ ਪੀਸ ਕਰਨੇ ਕਰ ਕੇ ਪੂਰੀ ਹਾਂ ਸਾਬਤ ਫਿਰ ਚਾਰ ਟੱਕ ਲਾਣੇ ਨੇ ਚਾਰ ਟੱਕ ਲਾ ਕੇ ਜਿੱਦਾਂ ਭਿੰਡੀਆਂ ਚ ਮਸਾਲਾ ਭਰਦੇ ਨਾ ਅੰਬਚੂਰ ਸੁੱਕਾ ਧਨੀਆ
ਹਾਂਜੀ-ਹਾਂਜੀ।
ਤੇ ਓ ਮਸਾਲਾ ਵਿੱਚ ਭਰਨਾ ਏਦੇ ਅਰਬੀ ਦੇ
ਅੱਛਾ ਭਰੀ ਹੋਈ ਬਨਾਂਦੇ ਓ ਤੁਸੀਂ ਅਰਬੀ ਫੇਰ ਉਹਦੇ ਚ ਕੀ ਗਰੇਵੀ ਪਾਂਦੇ ਓ।
ਫੇਰ ਪਨੀਰ ਵੱਕਨ ਦਾ ਮਸਾਲਾ ਬਨਾਣਾ ਪਿਆਜ਼ ਟਮਾਟਰ ਅਦਰਕ ਲਸਣ ਦਾ ਸਾਰਾ ਉਹ ਮਸਾਲਾ ਬਨਾ ਕੇ ਨਾ ਫੇਰ ਇਹ ਅਰਬੀ ਜ ਜੀ ਚ ਇਹ ਮਸਾਲਾ ਭਰਦੇ ਆ। ਤੇ ਉਹਦੇ ਅਸੀਂ ਜਿਹੜਾ ਮਸਾਲਾ ਬਨਾਵਾਂਗੇ ਨਾ ਉਹ 'ਚ ਅਸੀਂ ਨਮਕ ਮਿਰਚ ਬਿਲਕੁਲ ਲਾਈਟ ਰੱਖਾਂਗੇ ਕਿਉਂਕਿ ਜਿਹੜਾ ਅਸੀਂ ਅਰਬੀ ਦੇ ਵਿੱਚ ਭਰਿਆ ਹੁੰਦਾ ਫੇਰ ਉਹ ਵੀ ਮਿਕਸ ਤੇਜ਼ ਨਾ ਹੋ ਜੇ ਇਸ ਕਰਕੇ ਲਿਮਿਟ ਹੀ ਉਹਦੇ ਚ ਰੱਖਾਂਗੇ। ਫੇਰ ਉਹਦੇ 'ਚ ਉਹਨੂੰ ਥੋਰ ਪੰਜ ਦਸ ਮਿੰਟ ਆਸਤੇ ਉੱਪਰ ਥੱਲੇ ਕਰਕੇ ਰਲਾ ਲਾਂਗੇ। ਕਿ ਉਹਦਾ ਵੀ ਮਸਾਲਾ ਇਹ ਚ ਮਿਲ ਜੇ ਤੇ ਉਹਦਾ ਵੀ ਇਹਨੂੰ ਇਹ ਮਿਲ ਪਿਆਜ ਵਗੈਰਾ ਵੀ ਇਹਦੇ ਚ ਮਿਲ ਜੇ। ਫੇਰ ਹਲਕਾ ਜਿਹਾ ਅੱਧੀ ਕ ਕੋਲੀ ਤੋਂ ਵੀ ਥੱਲੇ ਇੱਕ ਜਰਾ ਜਿਹਾ ਪਾਣੀ ਪਾ ਕੇ ਨਾ ਤੇ ਸਿਟੀ ਮਰਵਾ ਲੈਨੀ ਇੱਕ
ਅੱਛਾ-ਅੱਛਾ
ਤੇ ਫੇਰ ਅਰਬੀ ਬਨਦੀ ਬੜੀ ਟੇਸਟ।
ਅਸੀ ਨਾ ਏਦਾਂ ਭਰ ਕੇ ਅਰਬੀ ਤੇ ਕਦੀ ਨੀ ਬਨਾਈ। ਅਸੀ ਨਾ ਏਦਾਂ ਭਰ ਕੇ ਬਨਾਨੇ ਆ ਬੈਂਗਨ ਛੋਟੇ-ਛੋਟੇ ਨਾ।
ਹਾਂ- ਹਾਂ
ਬੋਤ ਸਵਾਦ ਬਨਦੇ ਐ ਏਦਾਂ ਭਰ ਕੇ ਬਨਾਓ ਨਾ।
ਹਾਂ ਬੈਗਨ ਤਾਂ ਬਣਾਈ ਦੇ ਏ ਪਰ ਅਰਬੀ ਨਾ ਇਹ ਵੀ ਬੜੀ ਟੇਸਟ ਬਨਦੀ ਹੈ। ਸਾਡੇ ਇੱਥੇ ਕੋਈ ਪਹਿਲੇ ਖਾਂਦਾ ਨੀ ਸੀ ਜਦੋ ਦੀ ਮੈਂ ਬਨਾ ਕੇ ਦੇਨੀ ਸ਼ੁਰੂ ਕੀਤੀ ਨਾ, ਤੇ ਉਹ ਜਿਹੜੀ ਅ ਜਿਹੜੀ ਸੁੱਕੀ ਆਲੀ ਬਣਾਨੇ ਨਾ ਤਲ ਕੇ ਤੇ ਪਿਆਜ਼ ਪਾ ਕੇ ਸਹੀ ਸ ਇਸ ਤਰ੍ਹਾਂ ਹੀ ਅਹ ਉਹ ਹੁਣ ਕੇ। ਪਸੰਦ ਨੀ ਕਰਦਾ ਕਿਉਂਕਿ ਉਹ ਨਾ ਸੁੱਕੀ -ਸੁੱਕੀ ਲੱਗਦੀ ਏ ਗਲੇ ਨੂੰ ਤੇ ਉਹ ਕੋਈ ਖਾ ਕੇ ਰਾਜ ਇਹ ਥੋੜ੍ਹੀ ਜਿਹੀ ਰਸਪਿੰਨੀ ਜੀ ਹੋ ਜਾਂਦੀ ਆ ਤੇ, ਇਹ ਸਾਰੇ ਕਹਿੰਦੇ ਆ। ਟੇਸਟ ਬੜਾ ਵਧੀਆ ਜਾਂਦਾ ਵਾ ਚੰਗੀ ਤਰ੍ਹਾਂ ਗਲ -ਗੁਲ ਜਾਂਦੀ ਏ।
ਠੀਕ ਐ ਅੱਜ ਕੱਲ੍ਹ ਤੇ ਬੱਚੇ ਵੈਸੇ ਵੀ ਨਾ ਨਮਕ ਮਿਰਚ ਮਸਾਲੇ ਵਾਲੀਆ ਚੀਜ਼ਾਂ ਮੰਗਦੇ ਐ।
ਹੁ ਤੇ ਇਹ ਚਟਪਟੀ ਜਿਹੀ ਹੋ ਜਾਂਦੀ ਐ ਤੇ ਨਾਲ। ਤੇ ਫੇਰ ਬਾਅਦ ਵਿੱਚੋਂ ਜਦੋਂ ਬਨ ਜਾਂਦੀ ਆ ਹਲਕਾ ਜਿਹਾ ਨਿੰਬੂ ਨਿਚੋੜ ਦੋ ਤੇ ਬੜਾ ਟੇਸਟ। ਸਾਨ ਦੱਸਦੇ ਵੀ ਸਗੋਂ ਸਾਡੀ ਭੂਆ ਸੀ ਅਹ ਉਹ ਸੀ। ਉਹਨਾਂ ਨੇ ਵੀ ਮਤਲਬ ਕਿ ਬੜੇ ਸਵਾਦ ਨਾਲ ਖਾਦੀ ਕਹਿੰਦੇ ਇਹ ਤੇ ਬੜੀ 'ਚ ਵਧੀਆ ਚੀ ਚੀਜ਼ ਬਣੀ ਦੀ ਮੈਂ ਕਿਹਾ ਭੂਆ ਜੀ ਏਦਾਂ। ਐਦਾਂ ਵੀ ਇਹ ਵੀ ਅਰਬੀ ਨਾ ਮਤਲਬ ਕਿ ਜਿਸ ਤਰ੍ਹਾਂ ਆਪਾ ਚਾਹੀਏ ਕਿ ਸੁੱਕੀ ਰੋਟੀ ਨਹੀ ਖਾਣੀ। ਅਰਬੀ ਕਿਹੇ ਟਾਈਮ ਤੇ ਸੁੰਗੜ ਜਾਂਦੀ ਏ, ਦੂਜੀ ਬਨਾਓ ਤਲ ਕੇ ਤੇ ਮੈਂ ਕਿਹਾ ਇਹ ਨੀ ਸੁੰਗੜ। ਬਿਰਾਨੀ ਨੇ ਪਨੀਰ ਦੇ ਮਸਾਲੇ ਵਿੱਚ ਡਿੱਪ ਰਹਿੰਦਾ ਜਿੱਦਾਂ ਉਹ। ਤੇ ਸੋਫਟ ਕੂਲੀ ਕੂਲੀ ਰਹਿੰਦੀ ਏ ਮੈਂ ਕਿਹਾ ਰਾਮ ਨਾਲ ਤੁਸੀਂ ਖਾ ਵੀ ਸਕਦੇ ਹੋ ਤੇ ਉਨ੍ਹਾਂ ਨੂੰ ਬੜੀ ਟੇਸਟ ਲੱਗੀ ਸੀ।
ਅੱਛਾ ਕੋਈ ਨੀ ਮੈਂ ਵੀ ਟਰਾਈ ਕਰਾਂਗੀ ਏਦਾਂ ਨਾ।
ਪਹਿਲੇ ਚੰਗੀ ਤਰ੍ਹਾ ਉਹਨੂੰ ਤਲਨਾ ਪੈਂਦਾ ਅਰਬੀ ਨੂੰ।
ਅੱਛਾ ਸਾਬਤ ਨੂੰ ਹੀ ਤਲਨਾ ਪਹਿਲ।
ਹਾਂ ਸਾਬਿਤ ਨੂੰ ਤਾਲਨਾ ਏ ਜਿੱਦਾਂ ਤੁਸੀਂ ਕੱਟ ਕੇ ਤਲਦੇ ਹੋ ਨਾ। ਐਵੇ ਅਸੀ ਸਬੂਤੀ ਨੂੰ ਤਲਨਾ ਚੰਗੀ ਤਰ੍ਹਾਂ।
ਅੱਛਾ ਤਲ ਕੇ ਫੇਰ ਤੁਸੀ ਕੱਟ ਮਾਰਨੇ ਏ ਤੇ ਫੇਰ ਉਹਦੇ 'ਚ ਮਸਾਲਾ ਭਰਨਾ।
ਠੰਡੀ ਹੋ ਜੇਗੀ ਤੇ ਫੇਰ ਕੱਟ ਮਾਰਨੇ ਗਰਮ ਪੀਸ ਵੀ ਨੀ ਫੜਿਆ ਜਾਂਦਾ ਨਾ ਠੰਡੀ ਨੂੰ ਫੇਰ ਕੱਟ। ਫੇਰ ਚਾਰ ਟੱਕ ਲਾਣੇ ਏਦਾਂ ਕਰਕੇ ਪੋਲ ਪੋਲੇ ਕਿ ਪੂਰੀ ਕੱਟੀ ਏ ਅਜੇ ਫੇਰ ਉਹਦੇ ਵਿੱਚ ਮਸਾਲਾ ਭਰਨਾ।
ਠੀਕ ਐ,
ਲੂਨ ਮਰਚ ਪਾ ਕੇ ਤੇ ਫੇਰ ਜਦੋਂ ਪਿਆਜ, ਅਦਰਕ, ਲਸਨ ਦਾ ਗ੍ਰੇਵੀ ਦਾ ਮਸਾ, ਮਸਾਲਾ ਬਨਾਉਗੇ ਉਹਦੇ ਵਿੱਚ ਨਮਕ ਵਗੈਰਾ ਘੱਟ ਰੱਖਨਾ ਕਿ ਉਹਦਾ ਨਮਕ ਇਹਦੇ ਚ' ਨਾ ਆ ਜੇ। ਤੇ ਫੇਰ ਉਸ ਤੋ। ਬਾਅਦ ਨੂੰ , ਮਤਲਬ ਇਹਦੇ ਵਿੱਚ ਪੰਜ ਦਸ ਮਿੰਟ ਭੁੰਨ ਕੇ ਚੰਗੀ ਤਰ੍ਹਾਂ। ਹਲਕਾ ਜਿਆ ਪਾਣੀ। ਪਾ ਕੇ ਸਿਟੀ ਮਰਵਾ ਲੋ, ਦੋ -ਦੋ ਮਰਵਾ ਲੋ ਕਿਉਂਕਿ ਮੇਰਾ ਸਟੀਲ ਦਾ ਕੁੱਕਰ ਸੀ ਨਾ। ਉਹ ਜਲਦੀ ਭਖਦਾ, ਉਹਦੇ ਚ' ਫਿਰ ਇੱਕ। ਕਿ ਉਹ ਥੱਲੇ ਲੱਗ ਜਾਂਦੀ ਆ ਸਬਜ਼ੀ ਵਗੈਰਾ ਤੇ, ਉਹਨੂੰ ਫਿਰ ਇੱਕ। ਕਿ ਸਟੀਮ ਦੇਣੀ ਪੈਂਦੀ ਆ ਕਿਉਂਕਿ, ਉਹ ਬਹੁਤ ਤੇ ਉਹ ਹੈਗਾ ਤੇ, ਜਿਹੜੇ ਦੂਸਰੇ ਕੁੱਕਰ ਨੇ ਉਹਨਾਂ। ਜਦ ਇੱਕ- ਦੋ ਵਿੱਸਲਸ ਵੱਜ ਜਾਂਦੀਆਂ ਨੇ,
ਅੱਛਾ -ਅੱਛਾ
ਹਮ ਜਿਵੇਂ ਤੁਹਾਡਾ ਸੀ। ਹਾਂ ਕਿਉਂਕਿ ਸਟੀਲ ਵਾਲੇ ਚ ਜਾਂ ਚੀਜ਼ ਜਲਦੀ ਗਲਦੀ ਹੈ ਨਾ ਤੇ ਦੂਜੇ ਵਾਲੇ 'ਚ ਥੋੜ੍ਹਾ ਟੈਮ, ਉਹਨੂੰ ਭਖਣ 'ਚ ਟੈਮ ਲੱਗਦਾ ਉਹ ਟੈਮ ਲਾਂਦਾ ਚੀਜ਼ ਨੂੰ।
ਠੀਕ ਐ।
ਹਾਂ।
ਕੋਈ ਨੀ ਕੱਲ ਸਾਡੇ ਘਰ ਆਣਗੇ ਨਾ ਗੈਸਟ ਵਗੈਰਾ ਫਿਰ ਟਰਾਈ ਕਰਾਂਗੇ ਐ ਵਾਲੀ ਚੀਜ਼
ਹਮ ਨਹੀਂ ਬੜੀ ਟੇਸਟ ਹੁੰਦੇ ਆ, ਆ ਹੁਣ ਪਿੱਛੇ ਜੇ ਮੈਂ ਆਪਣੀ ਮੰਮੀ ਕੋਲ ਗਈ ਸੀ।
ਹਾਂਜੀ।
ਤੇ ਉਹਨਾਂ ਨੇ ਪਤਾ ਕੀਤਾ ਸੀ ਮੈਨੂੰ ਕਹਿੰ ਐ ਮੈਨੂੰ ਕਹਿੰਦੇ ਰੋਟੀ ਖਾ ਲੈ ਅਤੇ ਮੈਂ ਕਿਹਾ ਚਲੋ। ਲਿਆਓ ਫਿਰ ਇੱਕ ਆਪਣੇ ਹੱਥ ਦੀ ਇੱਕ ਖਵਾਹੀ ਦਿਓ ਵੈਸੇ ਤਾਂ ਸਮੋਸੇ ਵਗੈਰਾ ਖਾਧੇ ਸੀ। ਮੰਮੀ ਕਹਿੰਦੀ ਖਾ ਲਾ ਤੇ ਮੈਂ ਕਿਹਾ ਚਲੋ ਖੁਵਾਈ ਦੋ ਇੱਕ ਤੇ ਉਹਨਾਂ ਨੇ ਕੀ ਕੀਤਾ ਸੀ। ਅਰਬੀ ਨੂੰ ਛਿਲ ਕੇ ਨਾ ਤੇ ਨਮਕ ਨਮਕ ਲਗਾ ਕੇ ਦਸ ਪੰਦਰਾਂ ਮਿੰਟ ਵਾਸਤੇ ਰੱਖਦੀ ਧੁੱਪੇ ਫੇਰ ਉਹਨੂੰ ਧੋ ਕੇ ਨਾ ਹਲਕਾ ਹਲਕੀ ਜਿਹੀ ਤਲੀ ਜੀ ਸੀ ਹਲਕੀ ਹਲਕੀ ਬਿਲਕੁਲ। ਹਲਕੀ ਹਲਕੀ ਤਲੀ ਦੀ ਸੀ ਉਹਨੂੰ ਨਾ ਉਹਨੂੰ ਮੋਟੇ ਮੋਟੇ ਪੀਸ ਕੱਟੇ ਦੇ ਸੀ।
ਅੱਛਾ।
ਜਿਦਾਂ ਇੱਕ ਅਰਬੀ ਦੇ ਚਾਰ ਪੀਸ ਕਰ ਲਉ। ਮੋਟੇ ਮੋਟੇ ਪੀਸ ਕੱਟੇ ਦੇ ਸੀ ਤੇ ਜਿਵੇਂ ਅਸੀਂ
ਕੋਈ ਨਹੀਂ ਮੈਂ ਨਾ ਟਰਾਈ ਕਰਾਂਗੀ ਐ ਤੇ ਮੈਂ ਕੋਲ ਰੱਖਦੀ ਹਾਂ ਮੈਂ ਨਾ ਕਿਤੇ ਜਾ ਰਹੀ ਹਾਂ ਬਾਜ਼ਾਰ ਮੈਂ ਬਾਅਦ ਚ ਕੋਲ ਕਰਦੀ ਹਾਂ। ਓਕੇ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ।
ਸ ਹ ਹ। ਸ ਹ ਸ।